ਹੈਲੋ।
ਹਾਂਜੀ ਬਾਈ ਜੀ।
ਹੋਰ ਸਸ ਸ਼੍ਰੀ ਕਾਲ ਜੀ, ਠੀਕ ਠਾਕ ਜੀ। ਹੋਰ ਸੁਨਾਓ ਕੀ ਕਰਦੇ ਸੀ।
ਹੋਰ।
ਹੋਰ ਵਧੀਆ।
ਘਰ ਪਰਿਵਾਰ ਠੀਕ ਠਾਕ?
ਵਧੀਆ ਸਾਰੇ ਠੀਕ ਠਾਕ, ਤੁਸੀਂ ਦੱਸੋ। ਹੋਰ ਕੀ ਕੰਮ ਕਾਰ ਕਰਦੇ ਓ? ਅੱਛਾ।
ਹਾਂਜੀ-ਹਾਂਜੀ, ਹੈ।
ਆਪ ਦਾ ਈ ਕੰਮ ਆ ਖੁਦ ਦਾ। ਚੱਲੀ ਜਾਂਦਾ ਕੰਮ ਕਾਰ ਵਧਿਆ। ਚਲੋ ਵਧੀਆ, ਹੋਰ। ਛਾ, ਕੀ ਕੰਮ ਕਰਦੇ ਓ ਫੇਰ?
ਪਸੰਦ ਤਾਂ
ਤਾਂ
ਜਿਵੇਂ ਹੁੱਨ।
ਹੁਨ ਲੱਗਿਆ ਵੀ ਚਲੋ ਆਪਣਾ ਕੰਮ ਈ ਆ ਪਸੰਦ ਦਾ ਜ਼ਿਆਦਾ।
ਹਾਂ-ਹਾਂ ਵੀ ਆਪਾ ਜ਼ਾਦਾ ਈ ਇਹਦੇ ਚ ਟਾਈਮ ਸਪੈਂਡ ਹੁੰਦਾ ਵਾ, ਭਾਂਵੇ ਏਦੇ ਜਾਦੇ ਆ, ਤੇ ਬਾਕੀ ਜਿਵੇਂ ਕੈ ਦੀਏ, ਆਪਾਂ ਨੂੰ ਗਾਇਕੀ ਦਾ ਵੀ ਸ਼ੌਕ ਹੈਗਾ।
ਚਲੋ, ਅੱਛਾ।
ਹੂੰ, ਓ ਆਪਣੀ ਕੈ ਦਈਏ ਬਚਪਨ ਤੋਂ ਹੀ ਹੈਗੀ ਆ ਆਦਤ।
ਅੱਛਾ ਜੀ।
ਅੱਛਾ ਹੋਣ ਬਾਸ
ਗਾਉਂਦੇ ਹੋਵੋਗੇ ਵਦੀਆ ਹੈ? ਹਾਂਜੀ-ਹਾਜੀ, ਅੱਛਾ।
ਬੀ ਮੈਂ ਅ ਪੱਕਾ ਨੀ ਆ, ਚਲੋ ਆਪਾਂ, ਮਤਲਬ ਪ
ਚਲੋ ਪੱਕਾ ਨੀ ਏਦਰ ਪਾਸੇ ਹੋ ਸਕੇ ਠੀਕ ਐ, ਘਾਰ ਦਿਆਂ ਪ੍ਰੋਬਲਮਾ ਬੀ ਹੂੰਦੀਆ ਨੇ। ਹਾਂ ਬਿਲਕੁਲ ਜੀ ਬਿਲਕੁਲ ਹੂੰ। ਪੈਹਾ ਹੂੰਦਾ, ਤਾਂ ਏਸ ਪਾਸੇ ਈ ਹੋ ਜਾਂਦਾ ਹਾਂਜੀ-ਹਾਂਜੀ। ਪਰ ਟੈਮ ਜਿਵੇਂ ਕੈਹ ਦਈਏ, ਜਿਵੇਂ ਜਾਗਰਣ ਵਗੈਰਾ ਰਾਤ ਨੂੰ ਚਲੇ ਗਏ। ਠੀਕ ਐ।
ਜਾ ਕਿਤੇ ਮੇਲੇ ਤੇ ਚਲੇ ਗਏ ਗਾਓਣ, ਐਂ
ਐਂ ਜਾਈਦਾ। ਠੀਕ ਐ ਜੀ, ਚਲੋ ਬਦੀਆ ਚੀਜ਼ ਆ ਓਕੇ ਜੀ, ਮਾਰਾਜ ਵੱਲੋਂ
ਗਲਤ ਪਾਸੇ ਨੀ ਗਏ ਕਦੇ।
ਨਈ ਨਈ ਬਦੀਆ ਗਾੱਲ ਆ, ਆਪਦਾ ਕੰਮ ਕਾਰ ਆ, ਆਪਦਾ ਸੌਂਕ ਆ। ਜੇੜੀ ਚੀਜ਼ ਚ ਬੰਦਾ ਬਦੀਆ, ਪਰਫੈਕਟ ਆ ਨਾ, ਓ ਹੀ ਕਰੋ।
ਹਾਂ, ਹਾਂ।
ਹਾਂ।
ਊਂ ਆਪਾਂ, ਗ਼ਲਤ ਨਈ ਸੰਗਤ ਚ ਪਏ ਵੇ। ਹੂੰ। ਹੋਰ ਤੁਸੀਂ ਦੱਸੋ ਅਪਣੇ
ਮ ਰੀੜੀਂਗ ਬੁੱਕਸ ਹੋ ਗੀ, ਕਿਤਾਬਾਂ-ਕੂਤੂਬਾਂ ਪੜ ਲੈਂਦੀ ਆ ਬਾਕੀ ਅਪਣਾ ਮਤਲਬ ਫੋਨ ਨਾਂ ਲਾ, ਜਾਦਾ ਟਾਈਮ ਮਬਾਏਲਾਂ ਦੀ ਦੁਕਾਨ ਆ। ਫੋਨ ਤੇ ਕੋਝ ਨਾ ਕੋਛ ਨਵਾਂ ਕਰਨ ਨੂੰ ਸੋਚੀ ਜਾਂਨੇ ਆ, ਕਈ ਸੋਫਟਵੇਅਰ ਡਾਊਨਲੋਡ ਕਰ ਲੇਆ, ਉਦੇ ਚ ਸਰਚ ਕਰ ਲਈ ਓਨੂੰ ਦੇਖੀ ਜਾਂਨੇ ਆ ਵੀ ਕਿੱਦਾਂ ਚਾੱਲਦਾ ਫਰਕ ਕਰਕੇ ਦੇਖੀ ਦਾ
ਗਾੱਲ ਸਈ ਆ।
ਹੂੰ, ਕੋਈ ਐਪ ਬਾਰੇ ਹੋ ਗੇਆ, ਮੰਨ ਲੇ ਵੀ ਕੋਈ ਐਪ ਓਦੇ ਵਿੱਚ ਵੀ ਨਵਾ ਕੀ, ਕੀ ਐਪ ਡਾਊਨਲੋਡ ਕਰੀਏ ਵੀ ਕੀ ਕਾੰਮ ਲਈਏ ਓਦੇ ਵਿੱਚੋਂ, ਫੋਨ ਤੇ, ਫੋਨ ਤੇ ਲੰਘਦਾ ਬਾਸ। ਕਦੇ ਕੋਸ ਕਰ ਲੇਆ, ਕਦੇ ਕੋਈ ਵੀੜੀਓ ਐਡੀਟਿੰਗ ਕਾਰ ਲਈ, ਕੋਈ ਰੀਲ਼ ਰੀਲ ਕੰਮ ਵਾਲਾ ਵੀ ਓ ਕਰਨੀ ਆਗੀ, ਓਦੇ ਉੱਤੇ ਦੇਖੀ ਯਾਰ ਨੇਵੀ ਚ ਕੀਸੀ ਚੇਂਜ ਕਰ ਸਾਕਦੇ ਆਂ। ਕੋਈ ਫੇਲਟਰ ਵਗੈਰਾ ਲਾਉਣਾ, ਯਾ ਕੋਸ ਹੋਰ ਕਰਨਾ, ਓ ਆਪਾਂ ਦੇਖੀ ਜਾਂਨੇ ਆ ਬਸ। ਅਡੇਟਿੰਗ ਵਾਲੀ ਆ, ਹੂੰ ਬਾਸ ਓਨੂੰ ਕਰੀ ਜਾਨੇ ਆਗੇ।
ਚਲੋ ਠੀਕ। ਵਦੀਆ, ਵਦੀਆ, ਵਦੀਆ।
ਜਿਵੇਂ-ਜਿਵੇਂ ਠੀਕ ਲਾਗਦਾ ਆਪਦਾ, ਆਪਦਾ
ਮਾਨ ਲੋ ਅਸੀਂ ਕਾੰਮ ਜਰੂਰੀ ਆ, ਕੋਈ ਵੀ ਆ।
ਹੂੰ, ਬਾਕੀ ਆਪਦੀ ਰਿਪੇਰਿੰਗ ਦੀ ਵੀੜੀਓ ਬਣਾਉਣ ਲੱਗੇ ਜਾਂਨੇ ਆ, ਬੀੜੀਓ ਬਣਾਓਣੇ ਆ। ਰਿਪਅਰਿੰਗ ਕਰਦੇ ਆ ਜੇੜੀ। ਹਾਂਜੀ, ਆ ਗਲਾਸਿੰਗ ਵਰਕ ਕਾਰਦੇ ਆਂ ਫੋਨਾਂ ਦੀ।
ਓਕੇ-ਓਕੇ ਜੀ।
ਹੂੰ, ਤੇ ਫੇਰ ਓਦੀ ਵੀਡੀਓ ਬਣਾ ਕੇ। ਰੀਲ ਪੋਸਟ ਕਰ ਦਈ ਦੀ ਆ, ਨੈੱਟ ਤੇ ਇੰਸਟਾਗ੍ਰਾਮ ਦੇ ਉੱਤੇ। ਇਹ ਲੋਕ ਤੇ, ਕਿੰਨਾ ਕੁ ਟਾਈਮ ਹੋ ਗੇਆ ਕੰਮ ਕਰਦੇ ਨੂੰ ਦੋ ਤਿੰਨ ਸਾਲ ਹੋ ਗਏ।
ਠੀੲ ਆ, ਠੀਕਾ-ਠੀਕ ਆ
ਤੈਨੂੰ ਪਤਾ ਏ ਕੁਦਰਤੀ ਹੁੰਦੀ ਆ, ਹਾਂਜੀ, ਹਾਂਂ ਹਾੜਮ ਕਾਰ 'ਚ ਕਈ। ਬੰਦੇ ਗਲਤੀਆਂ ਤਿਦ ਨਈ ਤੇ ਕਈ ਹੁਣ ਆਏਂ ਤੁਰੇ ਫਿਰਦੇ ਰਹਿੰਦੇ ਹੈ ਨਾ। ਹੁਣ ਤਾਂ ਵਿਹਲੇ ਲੋਗ ਨੇ ਜਾਦੇ।
ਹੂੰ, ਐ ਤੁਆਡੀ ਸੋਚ ਆ।
ਆਂ, ਆਏ ਆ।
ਵੀ ਐਡੋ ਐਂਡੀ ਹੈਬਿਟਾਂ ਹੁੰਦੀਆਂ ਇਹ ਵੀ ਕੰਮ ਕਰਨਾ ਸ਼ੁਰੂ ਤੋਂ ਈ।
ਵੇਲਾ ਰਹੀ ਨੀ ਜਾਂਦਾ ਵੇਲਾ ਪਤਾ ਨੀ ਲੋਗ ਕਿਵੇਂ ਫਿਰੀ ਜਾਂਦੇ ਇੱਥੇ।
ਗੱਲ ਸਹੀ। ਹੁਣ ਵੈਹੇ ਵੀ ਮੁੰਡੇ ਤੁਰੇ ਫਿਰਦੇ ਕਈ ਵੇਲੇ ਈ।
ਕਿਉਂਕਿ ਵੇਲੇ ਅੱਜ ਕੱਲ੍ਹ ਦੇ ਟਾਈਮ 'ਚ ਪਤਾ ਨਹੀਂ ਲੋਕੀ ਕਿੱਦਾਂ ਵੇਲੇ ਰੈ ਲੈਂਦੇ ਨੇਗੇ।
ਗਲ ਸਹੀ ਏ।
ਨਈ ਅੱਜ ਕੱਲ੍ਹ ਦਾ ਟਾਈਮ ਤਾਂ ਔਹੀ ਨਹੀਂ ਰਿਆ ਬੇਲੇ ਰਹਿਣ ਆਲਾ ਅੱਜ ਕੱਲ ਤਾਂ ਕੋਈ ਨਾ ਕੋਈ ਬੰਦਾ ਕੰਮ ਕਰਦਾ ਈ ਆ। ਕਰਦਾ। ਹਾਂ ਯਾਂ।
ਸਈ ਗੱਲ ਐ।
ਵੇਲੇ ਟਾਈਮ 'ਚ ਬਾਕੀ ਜਿੰਮ ਜੁੰਮ ਲਾ ਲਈ ਦੀ ਆ।
ਅੱਛਾ-ਅੱਛਾ ਚਲੋ।
ਹੂੰ। ਉੱਥੇ ਵਧੀਆ ਟਾਈਮ ਪਾਸ ਹੋ ਜਾਦਾ ਵਰਕਆਊਟ ਕਰੀ ਜਾਂਦਾ ਵਧੀਆ।
ਬਿਲਕੁਲ ਸਈ ਐ ਬਿਲਕੁਲ-ਬਿਲਕੁਲ।
ਸਾਡਾ ਸਾਮ ਨੂੰ
ਹਾਂਜੀ-ਹਾਂਜੀ ਏ ਵੀ ਵਧੀਆ। ਜਿੰਮ ਵੀ ਵਧੀਆ ਚੀਜ਼ ਆ।
ਵਧੀਆ ਬਸ ਸ਼ਡਿਊਲ ਦੇ ਹਿਸਾਬ ਨਾਲ ਚੱਲੀ ਜਾਂਦਾ ਪ੍ਰੋਜੈਕਟ।
ਹੂੰ-ਹੂੰ। ਸਈ ਐ-ਸਈ ਐ।
ਆਵਦਾ ਕੰਮ ਕਾਰ ਕਰੀਦੈਂ ਜਾਂ ਫਿਰ ਕੁਛ ਨਾ ਕੁਛ ਪੜ ਲਈ ਦਾ। ਹਾਂ, ਬਿਲਕੁਲ। ਕਤਾਬ ਕਤੁਬੁ ਪੜ੍ਹ ਲਈ ਕੋਈ। ਕੋਈ ਨਾਵਲ ਪੜ੍ਹ ਲਿਆ। ਔ ਕਈ ਵਾਰ
ਹੁਣ ਲਗਾ ਲੈਂਦੇ ਮੁੰਡੇ ਵੀ ਬਈ ਜਾਗਰਾਣਾ।
ਜਾਗਰਾਣਾ।
ਸਵੇਰੇ ਜਾ ਵੜੀ ਦੈ ਔਥੇ।
ਨਾਲ਼ੇ ਠੀਕ ਐ। ਵਧੀਆ ਗੱਲ ਐ। ਪੈਸੇ ਤਾਂ ਦੁਕਾਨ ਤੇ ਹੁਣੇ ਦੇਣੇ ਨਾ। ਹੂੰ-ਹੂੰ।
ਜਾਂ ਕੋਈ ਜਿਵੇਂ ਮੇਲਾ ਵਗੈਰਾ ਜਿਵੇਂ ਹੁਣ ਮੇਲੇ ਹੁੰਦੇ ਆ, ਔਥੇ ਕੋਈ ਕੈਂਦਾ ਵਾ ਔਥੇ ਜਾ ਵੜੀ ਦੈ
ਨਾ ਵਧੀਆ ਗੱਲ ਐ।
ਹੂੰ।
ਕੋਈ ਵੀ ਕੰਮ ਮਾੜੇ ਕ ਬੰਦਾ, ਜਦੋਂ ਕਰਦੈ ਨਾ ਤੰਗ ਫੇਰ ਈ ਪਤਾ ਲੱਗਦੈ। ਹੂੰ, ਬਾਕੀ ਬੰਦੇ ਦਾ ਸ਼ੌਕ ਬੈ ਸ਼ੌਕ ਬਣਾ ਕੇ ਕਰਦੈ ਜਿਹੜੇ ਕੰਮ ਨੂੰ
ਤੇ ਹਾਂ।
ਔਦੇ 'ਚ ਬੰਦਾ ਬਧੀਆ ਪਰਫੈਕਟ ਹੋ ਹੀ ਜਾਂਦਾ।
ਹੋ ਈ ਜਾਂਦਾ ਗਲ ਕਿੱਥੇ ਦਿਲ ਨਾਲ ਕੰਮ ਕਰਨਾ ਕਿੱਥੇ ਧੱਕੇ ਜ ਨਾ ਕਰੀ।
ਧੱਕੇ ਜੇ ਨਾਲ ਕਰੀ ਜਾਣਾ। ਕਿਤੇ ਮਜਬੂਰੀ ਬਸ ਕਰਨਾ ਕਿਤੇ ਸ਼ੌਕ ਨੂੰ ਕਰਨਾ ਕੰਮ। ਹੂੰ ਕਿੱਥੇ ਆਪਾਂ ਮਨ ਦੀ ਖੁਸ਼। ਹਾਂਜੀ-ਹਾਂਜੀ।
ਹੂੰ-ਹੂੰ, ਗੱਲ ਸਈ ਏ।
ਇਹ ਚੀਜ਼ਾਂ ਨੇ, ਬਈਐ ਕੀ ਆਪਦੇ ਕੰਮ ਨੂੰ ਵੀ ਸੌਂਕ ਬਣਾ ਕੇ ਕਰੋ ਨਾ ਜਦੋਂ ਕਰਦੇ ਆਂ ਆਪਾਂ ਫੇਰ ਕੰਮ ਕਰਨਾ ਵੱਖਰਾ ਸਵਾਲ ਆ।
ਹਾਂ-ਹਾਂ ਗੱਲ ਸਈ
ਔਦੇ ਨਾਲੋਂ ਹੀ ਆਦਤਾਂ ਜੇੜੀਆਂ ਚੰਗੀਆਂ ਪਾਔ। ਹਾਂ ਜੀ, ਹਾਂ।
ਏ ਆ ਜਵਾਕ ਜਿੱਲੇ ਔਨਾਂ ਨੂੰ ਸਮਝਾਈ ਦੈ ਵੀ ਗ਼ਲਤ ਪਾਸੇ ਨਾ ਜਾਔ।
ਹਾਂਜੀ, ਬਿਲਕੁਲ ਫੇਰ ਔਦੀ ਗਲ ਤੋਂ ਕੰਮ ਫੇਰ ਵੀ ਆਪਾਂ ਗਲਤੀ ਕਰਾਂਗੇ ਫਿਰ ਔ ਵੀ ਕਰ ਦਿੰਨਾ। ਜੇ ਆਪਾਂ ਗਲਤ ਕਰਾਂਗੇ ਤਾਂ ਆਪਾਂ ਨੂੰ ਵੇਖੀ ਏਨਾਂ ਨੇ
ਸਿੱਖਣਾ ਵਾ
ਹਮ ਆਪਾਂ ਨੂੰ ਦੇਖ ਕੇ ਉਹਨਾਂ ਨੇ ਉਹ ਕਰਨਾ
ਹਾਂ
ਆਪਣੇ ਨਾਲ ਨੇ ਉਹ ਜਿਵੇਂ ਆਪਾਂ ਕੰਮ ਕਰਦੇ ਉਓਦੀ ਉਹ ਕੰਮ ਕਰਦੇ ਨੇਗੇ।
ਗੱਲ ਸਹੀ ਹੈ।
ਹੂੰ, ਬਾਕੀ ਕੋਈ ਵੀ ਜਦੋਂ ਬੰਦਾ ਕਿਸੇ ਕੰਮ ਚ ਪੈਂਦਾ, ਉਹਨੂੰ ਸਮਝਦਾ ਚੰਗੀ ਤਰ੍ਹਾਂ। ਉਹਨੂੰ ਆਪਦਾ ਸ਼ੌਕ ਬਣਾ ਕੇ ਕਰਦਾ ਨਾ ਫੇਰ ਉਹ ਕੰਮ ਚ ਬਰਕਤ ਵੀ ਆਉਂਦੀ ਕੰਮ ਵੀ ਚੱਲਦਾ ਹੈ। ਸਾਰਾ ਕੁਛ ਪੈਸਾ ਵੀ ਆਉਂਦਾ ਸਾਰਾ ਕੁਛ ਹੁੰਦਾ ਉਹਦੇ ਵਿੱਚ ਚ।
ਗੱਲ ਸਹੀ ਹੈ।
ਮਨ ਲਾ ਕੇ ਕਰਦਾ ਜਦੋਂ ਕੰਮ ਨੂੰ ਬੰਦਾ।
ਹੂੰ ਹੂੰ ਹੂੰ, ਬਿਲਕੁਲ ਬਿਲਕੁਲ।
ਕਿਵੇਂ ਗੱਲਬਾਤ ਆ ਕੀ ਇਹ ਨਾ।
ਜ਼ਿੰਦਗੀ ਵੀ ਫਿਰ ਵਧੀਆ ਜੀਈ ਜਾਂਦੀ ਆ ਮਨ ਵੀ ਖੁਸ਼
ਮਨ ਵੀ ਖੁਸ਼ ਰਹਿੰਦਾ। ਹਾਂਜੀ ਹਾਂਜੀ ਕਿਤੇ ਕੰਮ ਨੂੰ ਦੁਖੀ ਹੋ ਕੇ ਕਰਨਾ ਪਰ ਓ ਜਿਦੇ ਚ ਮਨ ਖੁਸ਼ ਹੋਵੇ ਪੈਸਾ ਭਲਾ ਘੱਟ ਕਮਾਵੇ, ਹ ਹਜੀ।
ਨਹੀਂ ਮਨ ਖੁਸ਼ ਹੀ ਚਾਹੀਦਾ ਬੰਦੇ ਨੂੰ।
ਕੋਈ ਵੀ ਕੰਮ ਆ, ਦੁਖੀ ਹੋ ਕੇ ਕਰਨ ਨਾਲ ਥੋੜ੍ਹੀ ਹੁੰਦਾ ਜੇ ਆਪਾਂ ਨੂੰ ਕਰ ਦਾਂਗੇ ਉਹਨੂੰ ਸ਼ੌਂਕ ਨਾਲ ਕਰਾਂਗੇ ਵਧੀਆ ਤਰੀਕੇ ਨਾਲ ਕਰਾਂਗੇ ਖੁਸ਼ ਹੋ ਕੇ ਕਰਾਂਗੇ। ਮੰਨ ਲਾਕੇ ਕਰਾਂਗੇ ਕੰਮ ਵੀ ਵਧੀਆ ਹੋਣਾ ਕਰਨਾ ਤਾਂ ਪੈਣੀ ਆ।
ਬਿਲਕੁਲ ਹਾਂ ਕਰਨਾ ਪੈਣਾ ਹੀ ਆ, ਰੋਕੇ ਕਰਲੋ ਹੱਸ ਕੇ ਕਰਲੋ।
ਚਾਹੇ ਰੋ ਚ ਉਹਨੂੰ ਵਧੀਆ ਵਧੀਆ ਹੱਸ ਕੇ ਕਰੋ ਵਧੀਆ ਤਰੀਕੇ ਕਿਨਾ ਟ੍ਰੀਟ ਕਰੋ ਕਿਸੇ ਵੀ ਕੰਮ ਨੂੰ ਇਹ ਕੰਮ ਆਪ ਹੀ ਤਰੱਕੀ ਦਿੰਦਾ।
ਸਹੀ ਹੈ।
ਹੂੰ। ਹੁਣ ਵਧੀਆ ਕੰਮ ਕਾਰ ਚਲੀ ਜਾਂਦਾ ਗਾ ਵਧੀਆ ਉਹਦਾ ਕਰ ਦਿਆਂਗੇ। ਹੁਣ ਬਸ ਜਦ ਜੀਅ ਕਰਦਾ ਉਹ ਨਾਲੇ ਕੋਈ ਆ ਗਿਆ। ਫ ਕਸਟਮਰ ਆ ਉਹਨੂੰ ਡੀਲ ਉਹਨੂੰ ਡੀਲ ਕਰ ਲਈਦਾ ਬਾਕੀ ਉਹਦਾ ਕੰਮ ਕਰੀਂਦਾ। ਕਦੇ ਮਾਲ ਚਕਾਂਦੇ ਹਾਂ ਤੇ ਕਦੇ ਵਗੈਰਾ ਪੜ੍ਹ ਲਿਆ ਇਹ ਚੀਜ਼ਾਂ ਤੇ ਟੈਮ ਲੰਘੀ ਜਾਂਦਾ ਵਧੀਆ ਟਾਈਮ ਸਪੈਂਡ ਹੋਈ ਜਾਂਦਾ। ਨਾਲੇ ਕਿਦੇ ਨਿੱਘਾ ਚ ਨੀ ਚੜਦੇ ਐਵੇਂ।
ਬਿਲਕੁਲ ਬਿਲਕੁਲ।
ਵਧੀਆ ਚੀਜ਼ ਹੈਗੀ।
ਡੇਲੀ ਫਿਰ ਨਿਗ੍ਹਾ ਚ ਹੀ ਚੜਨਾ ਲੋਕਾਂ ਦੇ। ਬਿਲਕੁਲ ਬਿਲਕੁਲ ਬਿਲਕੁਲ ਆਪਾਂ ਦੇਖਦੇ ਹ ਹੁਣ ਕੋਈ ਮੁੋੜਾ ਤੇ ਖੜੇ ਰਹਿੰਦੇ ਆ।
ਖੜੇ ਰਹਿੰਦੇ, ਹਮ ਵੇਹਲੇ ਖੜੇ ਰ ਹਾਂ, ਹਾਂ, ਉਹਨਾ ਦੇ ਵੀ ਟਾਈਮਪਾਸ ਹਨ ਓਹਨਾ ਦਾ ਵੀ ਟਾਈਮ ਲੰਘਦਾ
ਹੋਰ ਕੀ ਤੇ ਉਹ ਗੁਰੂ ਮੈਂ ਜਦੋਂ ਜਾਣਾ ਲੰਘਦਾ। ਦਾ ਮੈਂ ਕ ਘਰੇ ਜਾ ਦਵਾਈ ਦੇਣ ਉਹ ਗੁਰੂ ਉੱਥੇ ਹੀ ਖੜੇ ਤੇ ਮੈਂ ਕਹਿਣਾ ਯਾਰ ਇਹਨਾਂ ਨੂੰ ਕੋਈ ਕੰਮ ਹੈ ਨੀ।
ਸਵੇਰੇ ਵੀ ਸ਼ਾਮ ਨੂੰ ਵੀ ਖੜੀ ਮਿਲਣਾ ਉਹਨਾ ਨੇ ਮੋੜ ਤੇ ਉਹਨਾਂ ਪਤਾ ਨਾ ਦਿਨ ਆ ਨਾ ਰਾਤ ਆ ਲੋਕ ਨਸ਼ੇ ਚ ਪਈ ਜਾਂਦੇ ਨੇ ਵਿਹਲਾ ਮਨ, ਨਸ਼ੇ ਕਰਨੇ ਕੁ
ਖੜੇ ਹੁੰਦੇ ਆ।
ਨਹੀਂ ਪਹਿਲਾ ਜੀ ਨਸ਼ਾ ਕਰਨਾ, ਅੱਧੀ ਰਾਤ ਤੱਕ ਘਰੇ ਨੀ ਵੜਨਾ ਉਹ ਕੰਮ ਹੋ ਗਿਆ। ਮੰਡੀਰ ਤੇ ਤਾਂ ਹੁਣ
ਗੱਲ ਸਹੀ ਏ।
ਨਸ਼ਿਆਂ ਚ ਪਈ ਜਾਓ, ਦੇਖੋ ਛੋਟੇ-ਛੋਟੇ ਜਵਾਕ ਵੀ ਨਸ਼ਾ ਕਰਦੇ ਨੇ, ਕੋਈ ਕੈਪਸੂਲ ਉਂਦਾ, ਕੋਈ ਟੀਕਾ ਲਾਉਂਦਾ, ਕੋਈ ਕੁਛ ਕਰਦਾ। ਐਦਾਂ ਨੀ ਹੈਗਾ ਵੀ ਉਹ ਕੁਛ ਕੋਈ ਕੰਮ-ਧੰਦਾ ਕਰੀਏ, ਕਿਸੇ ਕੰਮ ਚ ਹੋ ਜੀਏ ਨਾ। ਉਹ ਚੀਜ਼ ਨ ਹੈਗੀ ਹੂੰ ਪਰ ਕਿਸੇ ਦਾ ਰਿਸ਼ਤਾ ਕਰਾਉਣਾ ਵੀ ਔਰ ਬੇਲੇ ਹੋ ਗਏ ਲੋਕ ਹੁਣ ਤਾਂ।
ਕੁੜੀਆਂ-ਬੁੜੀਆਂ ਕਹਿ ਦਿੰਦੀਆਂ ਭਾਈ ਸਾਡੇ ਮੁੰਡਿਆਂ ਨੂੰ ਰਿਸ਼ਤਾ ਕਰਾ ਦੇ, ਪਰ ਕਿਹਨੂੰ ਕਰਾਈਏ
ਹਾਂ ਹਾਂ, ਕੀ ਉਹ ਕੀੜਾ ਖਾ ਲੇ ਬੰਦਾ ਓਹੀ ਤਾਂ ਗੱਲ ਆ। ਐਵੇ ਕਿਸੇ ਦਾ ਲਾਂਬਾ ਘਟ ਲਗਾਓ, ਕਿਸੇ ਦੇ ਦਿਲ 'ਚ ਕੀ ਬੜਿਆ ਵੀ ਕੀ ਆ ਉਦੇ ਦਿਲ ਚ
ਭਾਵ ਖੱਟਾਂਗੇ ਕੀ ਫੇਰ
ਆਪਾਂ ਕਿਸੇ ਦੀ ਕੀ ਜਿੰਮੇਵਾਰੀ ਲੈ ਸਕਦੇ ਆਂ।
ਗੱਲ ਚਾਹੀਦੀ।
ਕਿ ਜਿਹਦਾ ਇੰਨਾ ਇਨਾਂ ਹੂੰ ਨਸ਼ੇ ਦਾ ਇਕ ਕੰਮ ਆ ਸਾਰਾ ਖਰਾਬ ਹੋ ਰਿਹਾ ਨਸ਼ੇ ਨੇ ਤਾਂ ਲੋਕ ਖਾ ਲੇ।
ਬਸ ਬਸ ਨਸ਼ੇ ਕਰਕੇ ਨਸ਼ੇ
ਸ਼ੁਰੂ ਹੋ ਗਿਆ, ਤਾਂ ਬਹੁਤ ਜ਼ਿਆਦਾ ਚੱਲ ਪਿਆ ਟਰੈਂਡ ਈ ਹੋ ਗਿਆ ਹੁਣ
ਹਾਂ-ਹਾਂ, ਬਿਲਕੁਲ-ਬਿਲਕੁਲ। ਅੱਗੇ ਹੁੰਦੇ ਸੀ ਨੋਰਮਲ ਨਸ਼ੇ ਓਨਾਂ ਨਾਲ ਲੋਕ ਕੰਮ ਵੀ ਕਰਦੇ। ਏ ਤਾਂ ਹੁਣ ਭੈਣ ਅ ਨਸ਼ੇ ਈ ਦੂਜੇ ਚੱਲ
ਉਹ ਤਾਂ ਤੜਕੇ ਈ ਚੱਲ ਪੈਂਦੇ ਨੇ ਜੀ, ਕੀ ਕਰੇ ਬੰਦਾ ਓਦੇ ਵਿੱਚ। ਇੱਧਰ ਨੀ ਗਾ ਲੋਕਾਂ ਨੂੰ ਵੀ ਕੋਈ ਆਪਦੇ ਕੋਈ ਮਤਲਵ ਵੀ ਕੋਈ ਸ਼ੌਂਕ ਨੀ ਰਿਹਾ ਲੋਕਾਂ ਦੇ ਵਿੱਚ, ਹੋਬੀਜ਼ ਹੈ ਈ ਨੀ ਕੁਛ ਲੋਕਾਂ ਦੀਆਂ। ਐਏ ਵੱਡਾਤਾ ਸੀ ਨੀ ਵੀ ਆਪਾਂ ਕੋਈ ਕੋਈ ਕੰਮ ਕਰੀਏ ਆਪਦਾ ਕੋਈ ਜੇ ਕੋਈ ਸ਼ੌਂਕ ਬੰਦਾ ਕਰਦਾ ਹੋਵੇ, ਕੋਈ ਜਿੰਮ ਵਗੈਰਾ ਦਾ ਹੋਵੇ, ਕੁਛ ਹੋਰ ਹੋਵੇ। ਏਦਾਂ ਨੀ ਬਸ ਨਸ਼ੇ ਨੂੰ ਤੁਰ ਪਈ ਦੁਨੀਆਂ। ਹੂੰ ਵੀ ਕੋਈ ਵੀ ਬੰਦੇ ਦੀ ਕੋਈ ਵੇਲਾ ਟਾਈਮ ਆਪਾਂ ਇੱਥੇ ਸਪੈਂਡ ਕਰਨਾ, ਕੋਈ ਬੁੱਕਸ ਪੜ੍ਹ ਲਈ ਯਾ ਕੋਈ ਮੰਨ ਲੈ ਵੀ ਹਾਂ ਕੋਈ ਗੇਮ ਕਰ ਲਈ, ਹਾਂ ਇਹ ਚੀਜ਼ ਜਾਂ ਇਹ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ, ਪਰ ਅਹ ਲੋਕੀ ਕੀ ਐ ਇਹ ਚੀਜ਼ਾਂ ਵੱਲ ਧਿਆਨ ਨੀ ਦਿੰਦੇ ਹੈਗੇ, ਹੂੰ ਗਲਤ ਪਾਸੇ ਨੂੰ ਜ਼ਿਆਦਾ ਹੋ ਗਏ ਲੋਕੀ, ਤੁਸੀਂ ਲੈ ਕੇ ਮੁੰਡੇ ਹਾਂ ਹੁਣ ਤਾਂ ਸਕੂਲਾ ਹੂੰ
ਬਹੁਤ ਚੀਜ਼ਾਂ ਹੋ ਜਾਂਦੀਆਂ, ਫਿਰ ਅਗਾਂ-ਅਗਾਂ ਵੱਧ
ਬਾਅਦ ਕੇ ਉਹੀ ਔਖਾ ਕਰਦੀਆਂ ਤੁਆਨੂੰ ਸਕੂਲਾਂ ਚ ਵੀ ਨਈ ਕੋਈ ਸੁਧਾਰ ਵਗੈਰਾ ਹੈਗਾ, ਜਿਹੜੇ ਸਰਕਾਰੀ ਹੋ ਗਏ ਜ਼ਿਆਦਾਤਰ ਇਹਨਾਂ ਚ ਵੀ ਨੀ ਕੋਈ ਹੈਗਾ ਬਸ ਟੀਚਰ ਨੇ ਤਨ ਖਾਹ ਮਿਲ ਜਾਣੀਆ, ਉਨਾਂ ਨੇ ਕਿਸੇ ਦੇ ਬੱਚੇ ਤੋਂ ਕੀ ਲੈਣਾ ਕੀ ਇਹ ਕਰਦਾ, ਕੀ ਇਹ ਨਹੀਂ ਕਰਦਾ।
ਗੱਲ ਸਈ ਐ।
ਹੂੰ ਬਸ ਆਪਦੇ ਤੱਕ ਮਤਲਬ ਹੋ ਗਿਆ, ਲੋਕ ਮਤਲਬੀ ਹੋ ਗਏ। ਇੱਕ ਬੰਦੇ ਨੂੰ ਆਪਦੇ ਮਤਲਬ ਤੱਕ ਦੀ ਆ, ਉਹਦਾ ਮਤਲਬ ਹੱਲ ਹੋਇਆ ਦੂਜੇ ਦਾ ਕੋਈ ਬਣਦਾ ਨਈ ਬਣਦਾ ਬੇ ਆਹੀ ਨੀ ਹੈਗਾ ਬੱਚਿਆਂ ਨੂੰ ਵੀ ਚੰਗੀ ਚੀਜ਼ ਵੱਲ ਪ੍ਰੇਰੀਏ ਵੀ ਤੁਸੀਂ ਆਹ ਸੌਂਕ ਪਾਲੋ। ਏਦਾਂ ਦੇ ਹੈ ਆਦਤਾਂ ਅਪਣਾਓ ਇਕ ਰੋਬੋ ਬਈ ਗੇਮਾਂ ਵੱਲ ਪ੍ਰੇਰਿਤ ਕਰੋ ਉਨਾਂ ਨੂੰ ਵੀ ਗੇਮਾਂ ਖੇਡੋ ਠੀਕ ਐ ਸਕੂਲ ਚ ਵੀ ਗੇਮਾਂ ਖਿਡਾਈਆ ਜਾਣ ਇਹ ਚੀਜਾ ਦਾ ਰਿਹਾ ਨੀ ਨਾ ਹੁਣ ਰੁਝਾਨ ਹੁਣ ਤਾਂ ਬਸ ਅਗਲਾ ਆਪਦੇ ਤੱਕ ਆ ਨਈ ਅ ਪਹਿਲਾਂ ਹੁੰਦਾ ਸੀਗਾ। ਬੱਚੇ ਖੇਡਦੇ ਕੋਈ ਕਬੱਡੀ ਖੇਡਦਾ ਸੀ, ਕੋਈ ਕ੍ਰਿਕਟ ਖੇਡਦਾ ਸੀਗਾ, ਕੋਈ ਵਾਲੀਬਾਲ ਖੇਡਦਾ ਸੀਗਾ। ਓਕੇ ਸੌਂਗ ਦੇਖਿਆ ਹੁਣ ਨੀ ਹੁਣ ਅਸੀਂ ਜਿੰਮ ਚ ਜਾਂਨੇ ਆ ਪੰਜ ਸੱਤ ਮੁੰਡੇ ਹੁੰਨੇ ਆ ਕੋਈ ਹੁੰਦੀ ਸਭ ਲੋਕਾ ਕੋਈ ਓਕੇ ਫੇਰ ਕਿ ਤੇ ਬਾਗਿਆ ਕੋਈ ਨਸ਼ਾ ਕਰਦਾ ਕੋਈ ਕੁਛ ਕਰਦਾ ਕੋਈ ਬਾਰ ਚਲਾ ਗਿਆ। ਸਮੇ ਦਾ ਫਰਕ ਨੇ ਹਾਂ ਉਹੀ ਗੱਲ ਹੌਲੀ ਹੌਲੀ ਘਟੀ ਜਾਂਦਾ ਚੀਜਾ ਦਾ ਲੋਕਾਂ ਚ ਕੁਝ ਕੁ ਦੁਨੀਆ ਕੁਝ ਲੋਕ ਬੀਜੀ ਹੋ ਗਏ ਕੰਮ ਕਾਰਾਂ ਚ ਟਾਈਮ ਨਹੀਂ ਹੈਗਾ ਬੰਦੇ ਕੋਲ ਸ਼ੌਂਕ ਹੈ ਉਹਦੇ ਪੂਰੇ ਰਹਿਣ ਦਾ ਬੰਦਾ ਆਪਦੇ ਸੌਂਗ ਕਰੇ ਜਾਂ ਸੌਂਕ ਤੇ ਕੋਈ ਵੀ ਕੰਮ ਕਰੇ
ਹੂ ਹੂ,,,
ਇਹੀ ਨਹੀਂ ਹੈਗੀ ਨਾ ਹੁਣ ਪਹਿਲਾਂ ਦੀ ਅਗਲਾ ਪਹਿਲਾ ਵਲੋਗ ਸ਼ਾਹਕੋਟ ਤੇ ਕੰਮ ਕਰਦਾ ਸੀ ਵਧੀਆ ਕੋਈ ਬੰਦਾ ਕੋਈ ਖੇਡਦਾ ਸੀ ਕੋਈ ਗੇਮ ਕਰਦੇ ਸਾਨੂੰ ਚੰਗੇ ਤਰੀਕੇ ਨਾਲ ਕਰਦੇ ਸੌਂਕ ਬਣਾ ਕੇ ਖੇਡਦਾ ਸੀਗਾ ਵਧੀਆ ਤਰੀਕੇ ਨਾਲ ਖੇਡੀ ਜਾਵੇ ਗੇਮ ਬਟ ਹੁਣ ਰਿਹਾ ਨੀ ਰੁੱਖ, ਹੁਣ ਤਾਂ ਬਸ ਖਤਮ ਆ ਸਾਰਾ ਕੁਛ
ਗੱਲ ਸਹੀ
ਰੂਪ ਪਤੀ ਹੀ ਐ ਵੀ ਕੀ ਚੱਲਦਾ ਅੱਜ